ਹੈਲੋ ਹੈਲੋ
ਹਮ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹ
ਵਧੀਆ, ਤੁਸੀਂ ਆਪਣਾ ਸੁਣਾਓ। ਹਾਂਜੀ।
ਹੋਰ ਘਰ -ਪਰਿਵਾਰ ਸਭ ਠੀਕ ਹੈ।
ਹਾਂਜੀ।
ਭੈਣ ਜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਬੱਚਿਆਂ ਫਾਸਟ ਫੂਡ ਜਿਹੜੇ ਬੱਚੇ ਅੱਜ- ਕੱਲ੍ਹ ਬਾਹਰ ਦਾ ਖਾਂਦੇ ਨੇ, ਬੜੀ ਪਰੇਸ਼ਾਨੀ ਹੈ ਭੈਣ ਜੀ, ਬੜੀ ਬਿਮਾਰੀ ਦਾ ਘਰ ਹੈ ।ਬੱਚਿਆਂ ਨੂੰ ਇੰਨੀ ਆਦਤਾਂ ਪੈ ਗਈਆਂ ਨੇ ਬਾਹਰ ਦਾ ਖਾਣ ਦੀਆਂ ਕਿ, ਜਦ ਅਹ ਬਾਹਰ ਦਾ ਖਾਣਾ ਖਾਂਦੇ ਰਹਿੰਦੇ ਨੇ, ਜੋ ਬੱਚਿਆਂ ਨੂੰ ਹਜ਼ਮ ਆਂਦਾ ਨੀ ਹੈ ਉਹਣ ਦਾ ਸਾਰਾ ਪੇਟ ਦਾ ਸਿਸਟ ਸਿਸਮ ਖ਼ਰਾਬ ਹੋ ਜਾਂਦਾ ਭੈਣ ਜੀ, ਘਰ ਦੇ ਖਾਣੇ ਬੱਚਿਆਂ ਨੂੰ ਪਸੰਦ ਨਹੀਂ ਆਉਂਦੇ ਜਿਹੜੀ ਸਬਜ਼ੀ ਬਣਾ ਲਓ ਦਾਲ ਰੋਟੀ ਬਣਾ ਲ ਲੋ ਖਾਣ ਕੇ ਰਾਜੀ ਨੀ ਅਸੀਂ ਇਹ ਨੀ ਦਾਲ ਖਾਣੀ ਤੇ ਅਸੀਂ ਇਹ ਨੀ ਸਬਜ਼ੀ ਖਾਣੀ ਸਮਝ ਨਹੀਂ ਆਉਂਦੀ ਬੱਚਿਆਂ ਨੂੰ।
ਤੁਸੀਂ ਬੱਚੇ ਨੂੰ ਥੋੜ੍ਹਾ ਸਮਝਾਓ, ਬਈ ਇਹ ਨੁਕਸਾਨ ਹੋ ਜਾਂਦਾ ਹਟਣੀਆਂ ਤੇ ਜੰਮ ਕਰਨਾ ਮੈਂ ਤਾਂ ਭੈ ਜ ਆਜ- ਕੱਲ ਬੱਚੇ ਖਾ ਖਾ ਕੇਤਨ ਮੋਟੇ ਹੋ ਗਏ ਨੇ ਧੰਨ ਤਾਂ
ਹਾਂ, ਆਪਣਾ ਸਰੀਰ ਖ਼ਰਾਬ ਕਰੀ ਜਾਂਦੇ ਨੇ ਬਾਹਰ ਦਾ ਖਾਂਦੇ ਨੇ, ਮੰਨਦੇ ਹੈ ਨੀ ਘਰ ਦੀ ਰੋਟੀ ਉਹਨਾਂ ਦੇ ਅੰਦਰ ਨੀ ਲੰਘਦੀ। ਬਾਰਲਾ ਖਾਂਦੇ ਨੇ ਕਿਓਂ ਬਾਰਲਾ ਖਾ -ਖਾ ਕੇ, ਸਰੀਰ ਫੁੱਲਦਾ ਜਾਂਦਾ। ਬੱਚਿਆਂ ਦਾ, ਬਿਮਾਰੀਆਂ ਅਲੱਗ ਛੋਟੇ -ਛੋਟੇ ਬੱਚਿਆਂ ਨੂੰ ਅੱਜ ਸ਼ੂਗਰ ਤੇ ਥਾਏਰਡ ਐ ਬਿਮਾਰੀਆਂ ਹੁੰਦੀਆਂ ਪਈਆਂ ਨੇ, ਕੀ ਕਰੀਏ ਭੈਣ ਜੀ ਬੱਚੇ ਸੁਣਦੇ ਈ ਕੋਈ ਨੀ ਗੱਲ ਕਿਸੀ ਦੀ।
ਪੈਸੇ ਲੈ ਜਾਂਦੇ ਨੇ ਬਸ ਅ ਘਾਰ
ਐਨੀ ਐ ਨਈ ਸੋਚਦੇ ਘਰ ਦਾ ਖਾਣਾ ਕਿੰਨਾ ਫਾਇਦੇਮੰਦ ਏ, ਕਿੰਨੇ ਵਿਟਾਮਿਨ ਹੈਗੇ ਨੇ ਘਰ ਦੇ ਖਾਣੇ ਕਿੰਨਾ ਪ੍ਰੋਟੀਨ ਮਿਲ ਰਿਐ, ਕਿੰਨੇ ਮਿਨਰਲ ਮਿਲ ਰੇ ਨੇ ਔਨਾਂ ਨੂੰ ਘਰ ਦੇ ਖਾਣੇ ਵਿੱਚ।
ਕੀ ਬੱਚਿਆਂ ਨੂੰ ਸ
ਬਾਰ ਔ ਗੰਦੇ ਤੇਲਾਂ ਚ ਬਣਾਦੇ ਨੇ, ਇੱਕੋ ਤੇਲ ਜਿ਼ ਤੱਲੀ ਜਾਂਦੇ ਨੇ ਸਾਰਾ ਦਿਨ ਔ ਗੰਦਗੀ ਹੋਜੇ ਸਾਰੀ ਜਿੰਨਾ ਕਾਲਾ -ਕਾਲਾ ਜਾ ਔ ਗੰਦਗਾ ਗੰਦਾਪਨ ਤੇਲ ਈਚ ਜਮਾ ਹੂੰਦਾ ਰੈੰਦਾ, ਓਈ ਸਾਡੇ ਅੰਦਰ ਜਾਂਦਾ ਵੇ ਹੋਰ ਕੀ ਕਰ ਰੇ ਨੇ।
ਬੱਚੇ ਮੰਨਦੇ ਕੋਈ ਨੀ ਨਾ, ਬੱਚਿਆਂ ਤੇ ਕੀਤਾ ਕੇ ਜਾਵੇ, ਬੱਚਿਆਂ ਨੂੰ ਹਜੇ ਕਿੱਤੀ ਵਾਰ ਮੈਂ ਕਿਐ ਕੇ ਤੇ ਪੇਟ ਵੀ ਲੋਕਾਂ ਹੜ ਫੜੇ ਜਾਂਦੇ ਨੇ ਪੋਟੀਅਂ ਟੱਟੀ ਆਂਦੀ ਕੋਈ ਨੀ ਬੱਚੀਆ ਨੂੰ, ਅਨੇ ਕਲਪ ਕਲਪ ਕੇ ਬੈ ਣੇ ਨਈ ਤਾ ਰੋਕਦੇ ਰੈਂਦੇ ਨੇ। ਔ ਤੇ ਅਗੇ ਬੱਚੇ ਬੰਦੇ ਸੁਣਕੇ ਆਣਾ ਠੀਕ ਬੱਚੇ ਰੈੰਦੇ ਸਨ, ਹੁਣ ਬੱਚੇ ਜੇੜੇ ਨੇ ਸਾਰੇ ਅੱਜ -ਕੱਲ੍ਹ ਦੇ ਇਹੋ ਜੇ ਬੱਚੇ ਬਣ ਗ
ਅਹਾਂ, ਔ ਜਦ ਬਾਰ ਦੀ ਚੀਜ਼ਾਂ ਈ ਫਾਈਬਰ ਥੋੜ੍ਹੀ ਮਿਲਦਾ ਪਿਆ ਔਨਾਂ ਨੂੰ, ਫਾਈਬਰ ਤੇ ਘਰ ਦੀ ਚੀਜ਼ਾਂ ਚ ਹੀ ਮਿਲਦੈ ਨਾ ਫਾਈਬਰ ਨੀ ਮਿਲੇਗਾ ਤੇ ਆਪੇ ਔਨਾਂ ਨੂੰ ਸਵੇਰੇ ਫਰੈਸ਼ ਨੀ ਹੋਣਾ, ਔਨਾਂ ਨੂੰ ਕਿੱਥੋਂ ਪੇਟ ਸਾਫ਼ ਹੋਣਾ ਔਨਾਂ ਦਾ, ਪੇਟ ਸਾਫ਼ ਹੋਏਗਾ ਈ ਨੀ।ਫਾਈਬਰ ਹੁੰਦਾ ਕਿੱਥੇ ਤੇ ਬਾਰੀ ਚੀਜ਼ਾਂ ਬਾਰੀ ਚੀਜ਼ਾਂ ਦੀ ਤੇ ਔ ਏ ਗੰਦੀਆਂ ਗੰਦੀਆਂ ਚੀਜ਼ਾਂ ਪਾਂਦੇ ਨੇ, ਔ ਸਾਰਾ ਅਪਣਾ ਸਾਡਾ ਸਰੀਰ ਈ ਖ਼ਰਾਬ ਹੁੰਦਾ, ਔ ਘਰ ਦੀ ਚੀਜ਼ਾਂ ਦ ਸਾਫ਼ ਸੁਥਰੇ ਅਸੀਂ ਬਣਾਂਦੇ ਪੇ ਆਂ ਘਰ ਈਚ ਸਾਨੂੰ ਪਤੈ ਨਾ ਹੱਥ ਧੋ ਕੇ ਸਾਫ਼ ਸੁਥਰੀ ਚੀਜ਼ ਬਣਾ ਰੇ ਆਂ, ਸਾਨੂੰ ਪਤਾ ਸੇਫ ਹੈਗੀ ਬੱਚਿਆਂ ਵਸਤੇ।
ਬੱਚੇ ਹੋਣ ਮੰਨਦੇ ਤੇਨਾ ਮੇਰੀ ਪੋਤੀ ਦੇਖੋ, ਵੱਡੀ ਪੋਤਰੀ ਛੋਟੀ ਪੋਤ੍ਰੀ ਦੇਖੋ ਦੋਨੋ ਪੋਤੀਆਂ ਮੇਰੀਆਂ ਇਤਨੀਆਂ ਮੋਟੀਆਂ ਹੋ ਗੀਆਂ ਨੇ, ਮੈਂ ਤੁਵਾਨੂੰ ਦੱਸ ਨੀ ਸਕਦੀ, ਔਰ ਮੈਂ ਉਦੀ ਮਾਂ ਨੂੰ ਵੀ ਕਿੰਨੀ ਵਾਰ ਕਿਐ ਮੈਂ ਕਿਆ ਏ ਤੂੰ ਲਾਲਚ ਨਾ ਕਰਆ ਕਰ। ਕਰ ਬੜਾਯਾ ਕਰੇ ਕਰ ਅਪਣੇ ਆਪ ਘਾਰ ਬਣਾ, ਮੈਂ ਕਿਆ ਚੱਲ ਬਣਾਏਂਗੀ ਥੋੜੇ ਜੇਆ ਆਟੇ ਚ ਥੋੜੇ ਜੇ ਵਿੱਚ ਮਿਸ ਕਰਕੇ ਆਪ ਵੱਟ ਕੇ ਘਰ ਅੱਗੇ ਸੇਵੀਆਂ ਨੂੰ ਖਾਂਦਾ ਈ ਸੀ, ਘਾਰ ਵੱਟ ਕੇ। ਰੋਟੀ ਸਵਾਦ ਬਣਾਈ। ਕਿ ਇਨ ਬਨਾ ਦੇਵਾਂ। ਕਿਆ ਨੂੰ ਓਹੀ ਤੁਸੀਂ ਪਿਆਜ ਆਲੂ ਗੋਭੀ ਏ ਮਟਰ ਅਹ ਅਹ ਪਨੀਰ ਥੋੜ੍ਹਾ ਜਾ ਪਾਓ ਬੱਚਿਆਂ ਨੂੰ ਬੱਚਿਆਂ ਨੂੰ ਮਤਾ ਸਬਜ਼ੀਆਂ ਵੀ ਪਾਓ ਨਾ ਜਿਦੇ ਨਾਲ ਬੱਚਿਆਂ ਨੂੰ ਨੁਕਸਾਨ ਨੀ ਹੋਊਗਾ, ਥੋੜ੍ਹੀ ਜੀ ਮਿਹਨਤ ਤੇ ਜ਼ਰੂਰ ਕਰਨੀ ਪੈਂਦੀ ਏ, ਬੱਚੇ ਪਰ ਅੱਜ-ਕੱਲ ਬੱਚੇ ਜੇੜੇ ਨੇ ਔ ਬਾਰ ਦਾ ਔਨਾ ਨੂੰ ਚਸਕਾ ਲੱਗਆ ਪਯੈ, ਬ ਬ ਕਾਰ ਤੁਸੀਂ ਇਤਨੀ ਅੱਛੀ ਚੀਜ਼ ਬਣਾ ਕੇ ਵੀ ਦਵੋ ਔ ਖਾ ਕੇ ਰਾਜੀ ਈ ਨੀ ਹੁੰਦੇ। ਅਜ ਏਨਾਂ ਨੂੰ ਦਿਖਾਣੇ ਏਦੇ ਕੋਲ
ਕੋਈ ਸਬਜੀ ਕੋਈ ਸਬਜ਼ੀ ਘਰ ਦੀ ਨੀ ਖਾਂਦੇ।ਬਾਰ ਦੀਆਂ ਦਾਲਾਂ ਆਨ ਬ ਬਾਰ ਦਾਲ ਤੇ ਕੋਈ ਮੂੰਹ ਨੀ ਲਾ ਕੇ ਰਾਜੀ ਜਿੱਥੋਂ ਔਨਾਂ ਨੂੰ ਪ੍ਰੋਟੀਨ ਮਿਲਣੇ ਨੇ, ਨਾ ਦਾਲ ਖਾਂਦੇ ਨੇ ਨਾ ਸਬਜ਼ੀਆਂ ਖਾਂਦੇ ਨੇ, ਹਰੀ ਸਬਜ਼ੀਆਂ ਖਾਣ ਤੇ ਬਿਮਾਰੀਆਂ ਹੀ ਨਾ ਹੋਣ ਨਾ।
ਹੂੰ, ਅੱਗੇ ਬੱਚੇ ਮੱਖਣ ਵੀ ਖਾਂਦੇ ਸਨ।
ਹਾਂ, ਅੱਜ-ਕੱਲ ਦੇ ਬੱਚੇ ਮੱਖਣ ਦੇ ਕੇ ਘਿਓ ਦੇ ਕੇ ਮੂੰਹ ਚੜਾ ਲੈਂਦੇ ਆਂ, ਅਸੀਂ ਨੀ ਖਾਂਦੇ ਅਸੀਂ ਨੀ ਖਾਂਦੇ ਇਹ ਨੀ ਸੋਚ ਸਾਡੇ ਵਾਸ ਸਾਡੇ ਸਰੀਰ ਵਾਸਤੇ ਮੱਖਣ ਘਿਓ ਵੀ ਜ਼ਰੂਰ ਏ ਉਹ ਨੀ ਉਹ ਸਾਡਾ ਸਰੀਰ ਚਦਾ ਸਾਡੇ ਸ਼ਰੀਰ ਖੁਸ਼ਕੀ ਹੋ ਜਾਏਗੀ
ਕਹੀ ਸਤ ਬੱਚਿਆਂ ਇੰ ਟਸ ਚੜੇ ਕੋਈ ਨੇ ਨਾ ਅੱਚੀ ਦੇਖੋ ਕਿਤਨੀ ਹੈ ਮ ਜਿਹੜਾ ਕਮਜ਼ੋਰ ਹੋਵੇ ਗਿਆ
ਹਾਂ ਚਸ਼ਮੇ ਲੱਗੇ ਪਏ ਨੇ ਛੋਟੇ ਛੋਟੇ ਬੱਚਿਆਂ ਚਸ਼ਮੇ ਲੱਗਦੇ ਪਏ ਨੇ ਅੱਜ ਕੱਲ੍ਹ
ਬਿਲਕੁਲਰ ਤੁਡੇ ਦੇਖ ਜ ਸਾਡੇ ਕੋਲ ਰਿਹਾ ਨਹੀਂੀ ਜਾਂਦਾ
ਆਹ ਮਿੰਟ ਹੀ ਥੱਕ ਜਾਂਦੇ ਨੇ ਬੱਚੇ ਜਿਹੜਾ ਜਿਹਾ ਕੰਮ ਕਰ ਲੈਣ ਥੱਕ ਜਾਂਦੇ ਨੇ ਪਹਿਲੇ ਬੱਚੇ ਦੌੜ ਦੌੜ ਕੇ ਸਕੂਲਾਂ ਚ ਜਾਂਦੇ ਸੀ ਦੌੜ ਦੌੜ ਕੇ ਸਾਰੇ ਕੰਮ ਕਰ ਲੈਂਦੇ ਸੀ ਅੱਜ ਕੱਲ ਤੇ ਅੱਜ ਕੱਲ ਦੇ ਬੱਚੇ ਤੇ ਬਸ ਜਰਾ ਜ ਟੁੱਟ ਲੈਣ ਤੇ ਥੱਕ ਟੁੱਟ ਜਾਂਦੇ ਮਿੰਟਾਂ ਸਕੂਟਰ ਚਾਹੀਦੇ ਨੇ ਸਕੂਟਰ ਟਰ ਲੈਣਗੇ ਤੇ ਜਿੱਥੇ ਜਾਣਗੇ ਪੈਦਲ ਤੋਰੀ ਹੀ ਨੀ ਸਕਦੇ ਅੱਜ ਕੱਲ ਦੇ ਬੱਚੇ ਤੇ
ਬੱਚੇ ਨੂੰ ਬਿਲਕੁਲ ਅੱਗੇ ਬੱਚੇ ਖੇਲਦੇ ਸਨ ਕਿ ਉਹਦੇ ਨਾਲ ਭੁੱਖ ਲੱਗਦੀ ਸੀ ਦੌੜਨਾ ਭੱਜਣਾ ਘਰ ਦੇ ਕੰਮ ਕਰ ਬੱਚੇ ਹੁਣ ਤਾਂ ਸਾਰਾ ਦਿਨ ਫਣ ਚੁੱਕਦੇ ਨੇ ਤੇ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਛੁੱਟੀਆਂ ਹੋਈਆਂ ਨੇ ਕਈ ਵਾਰ ਅਸੀਂ ਕਹਿੰਦੇ ਹ ਨਾ ਮਾਂਵਾਂ ਨਾਲ ਆਪਣੇ ਥੋੜੇ ਬਹੁਤ ਕੰਮ ਕਰਾਓ ਆਪਣੇ ਬੱਚਿਆਂ ਨੂੰ
ਤਾਂਹੀ ਤੇ ਮੈਂ ਭੈਣ ਜੀ ਕਹਿੰਦੀ ਆ ਘਰ ਦਾ ਹੁਣ ਛੁੱਟੀਆਂ ਨੇ ਬ ਬੱਚੇ ਅਨ ਘ ਖਾਣਾ ਬਣਾ ਕੇ ਦਿੰਦੇ ਹਾਂ ਖਾਓ ਜੋ ਤੁਸੀਂ ਖਾਣਾ ਦੱਸੋ ਅਸੀਂ ਬਣਾ ਦਿੰਦੇ ਹਾਂ ਅਸੀਂ ਖਾ ਖਾਓ ਉਹ ਖਾ ਕੇ ਰਾਜੀ ਕੋਈ ਨੀ ਹੁਣ ਜੀ ਛੁੱਟੀਆਂ ਨੇ ਅਸੀਂ ਤੇ ਬਜ਼ਾਰੋਂ ਮੰਗਵਾਵਾਂਗੇ ਫਾਸਟ ਫੂਡ ਖਾਵਾਂਗੇ ਫਾਸਟ ਫੂਡ ਖਾ ਕੇ ਇਹ ਨੀ ਸੋਚਦੇ ਸਾਨੂੰ ਕਿੰਨਾ ਨੁਕਸਾਨ ਹੋ ਜਾਏਗਾ ਫ ਅੱਧਾ ਖਾਣਾ ਖਾਓ ਨਾ ਤੁਸੀਂ
ਮੈਂ ਤ ਨਾਲ ਕਹਿਦੀ ਹਾਂ ਤੁਸੀਂ ਖਲ ਖਾ ਲਓ ਤੇ ਉਹ ਜ ਤਾਕਤ ਹੈ ਇਹ ਖਾਓਗੇ ਤੇ ਤੁਹਾਡੀੀਆਂ ਅੱਖਾਂ ਦੀ ਰੋਸ਼ਨੀ ਵਧੇਗੀ ਵਾਹ ਲੰਬੇ ਹੋਣਗੇ ਤੇ ਸਰੀਰ ਦੀ ਜਾਨ ਆ ਇਹ ਸਕੂਨ ਸ਼ਰੀਰ ਚ ਬੜੇਗਾ ਤੁਹਾਡੇ ਦੋ ਜੂੰ ਤਾਕਤ ਹੋਏਗੀ ਤੇ ਸੁਣਦੇ ਮੈਂ ਕਿਹਾ ਉਹ ਤੁਸੀਂ ਓਹ ਖਾ ਖਾ ਕੇ ਔਖੇ ਹੋ ਗਏ ਹੋ ਬਣ ਏਹ ਇਸ ਤਰੀਕੇ ਨਾਲ ਬਾਈ ਬੱਚਿਆਂ ਦੇ ਮਨ ਵਿੱਚ ਆ ਜਾਵੇ ਸਾਨੂੰ ਇਸ ਤਰ੍ਹਾਂ ਅਸੀਂ ਅਸੀਂ ਮਾਂ ਪਿਓ ਦੇ ਨਾਲ ਸਹਿਮਤ ਹੋ ਕੇ ਆਪਣਾ ਖਾਈਏ ਸੋਣਾ ਸੋਣਾ ਖਾਓ ਸੋਣਾ ਸੋਵੋ ਸੋਣਾ ਘੁੰਮੋ ਉਹਦੇ ਲਤ ਨਾਲ ਬੀਪੀ ਸ਼ਦਾ ਨਾ ਬੱਚੇ ਕਹਿਣਾ ਵੀ ਮਨਦੇ ਉ ਜਦ ਖਾ ਖਾ ਕੇ ਬੱਚੇ
ਬਾਹਰ ਦੀ ਚੀਜ਼ਾਂ ਫਾਸਟ ਫੂਡ ਖਾ ਖਾ ਕੇ ਬੱਚਿਆਂ ਚ ਖੂਨ ਰਹੇ ਕੋਈ ਨੀ ਕਮਜ਼ੋਰ ਜੇ ਹੋਏ ਪਏ ਨੇ ਜਿੱਥੇ ਜਾਂਦੇ ਚੱਕਰ ਖਾ ਕੇ ਢਹਿ ਪੈਂਦੇ ਨੇ ਕੀ ਕਰੀਏ
ਉਹ ਕਸੀ ਦੀ ਗੱਲ ਸੁਣ ਕੇ ਰਾਜੀ ਕੋਈ ਨਹੀਂ। ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ।
ਨਹੀਂ ਭੈਣਜੀ ਮੈਂ ਤੇ ਉਹਨਾਂ ਨੂੰ ਘਰ ਬਣਾ ਕੇ ਦਿੰਦੀ ਹਾਂ ਮੈਂ ਤੇ ਕਹਿਣੀ ਜੋ ਖਾਣਾ ਮੈਨੂੰ ਦੱਸੋ ਮੈਂ ਬਣਾ ਦਿੰਦੀ ਹਾਂ ਮਿੰਟੀ ਲਾਣੀ ਹਾਂ ਬਣਾ ਦਿੰਦੀ ਹਾਂ ਬਜ਼ਾਰੋਂ ਮੈਂ ਇਹਦੇ ਕੋਲ ਤੇ ਇੰਨੇ ਪੈਸੇ ਕੋਈ ਨੀ ਭੈਣ ਜੀ ਮੈਂ ਬਾਹਰ ਉਹਨਾਂ ਨੂੰ ਭੇਜਾ ਸਾਰਾ ਦਿਨ ਤੁਸੀਂ ਫਾਸਟ ਫੂਡ ਖਾਂਦੇ ਰਹੋ ਆਪਣਾ ਘਰ ਬਣਾਉਣੇ ਆ ਸੋਹਣਾ। ਤੇ ਘਰ ਖਵਾਉਣੇ ਹਾਂ ਬੱਚਿਆਂ ਨੂੰ।
ਅੱਛਾ ਭੈਣ ਜੀ ਤੁਸੀਂ ਬਹੁਤ ਅੱਛਾ ਖਵਾਉਣੇ ਹੋ ਤੁਹਾਡੀ ਤੇ ਭਾਈ ਬੱਚੇ ਵੀ ਸਿਆਣੇ ਨੇ। ਬੱਚੇ ਸਿਆਣੇ ਨੇ।
ਇੱਕ ਤੇ ਭੈਣ ਜੀ ਬਾਹਰ ਦਾ ਖਾਣਾ ਮਹਿੰਗਾ ਇੰਨਾ ਉਹ ਤੋਂ ਬਿਮਾਰੀ ਅਸੀਂ ਬੱਚਿਆਂ ਨੂੰ ਆਪ ਖਵਾ ਰਹੇ ਹਾਂ ਉਹਦਾ ਕੀ ਫਾਇਦਾ ਇੱਕ ਤੇ ਪੈਸਾ ਵੀ ਲਗਾਓ ਤੇ ਬਿਮਾਰੀ ਵੀ ਮੁੱਲ ਲਵੋ। ਇਸ ਤੋਂ ਅੱਛਾ ਕਿ ਘਰ ਹੀ ਬਣਾ ਦੋ ਉਹੀ ਵਧੀਆ ਆ ਬਾਜ਼ਾਰ ਬਜ਼ਾਰ ਹੁਣ ਇਨਾ ਮਹਿੰਗਾ ਮਹਿੰਗਾ। ਸਮਾਨ ਮਿਲਦਾ ਇੱਕ ਬੱਚੇ। ਬੱਚੇ ਨੂੰ ਉਹਦੇ ਨਾਲ ਬੱਚਿਆਂ ਦੀ ਭੁੱਖੀ ਨੀ ਮਿਟਦੀ ਘਰ ਚ ਹੋਣੀ ਰੋਟੀ ਬਣਾ ਕੇ ਪਰਾਂਠਾ ਕਹਿੰਦੇ ਪਰਾਂਠਾ ਬਣਾ ਦਿੰਨੇ ਰੋਟੀ ਕਹਿੰਦੇ ਰੋਟੀ ਬਣਾ ਕੇ ਬੱਚਿਆਂ ਨੂੰ ਖਵਾਓ ਪੇਟ ਭਰੇ ਤੇ ਸਹੀ ਉਹਨਾਂ ਦਾ ਕੁੱਝ ਪਤਾ ਲੱਗੇ ਰੋਟੀ ਖਾਧੀ ਹੈ।
ਬਸ ਗੰਦ ਬਲਾ ਖਾ ਲੈਂਦੇ ਨੇ।
ਹਾਂ ਉਸ ਟਾਈਮ ਤੇ ਇਹਨਾਂ ਨੂੰ ਬੜਾ ਲੱਗਦਾ ਸਾਡਾ ਪੇਟ। ਭਰ ਗਿਆ ਨਾਲ ਕੋਲਡ ਡਰਿੰਕਾਂ ਪੀ ਲੈਣਗੇ ਪਤਾ ਲੱਗਦਾ ਪੇਟ ਭਰ ਗਿਆ ਥੋੜੀ ਦੇਰ ਬਾਅਦ ਫਿਰ ਭੁੱਖੇ ਹੋ ਜਾਂਦੇ ਨੇ। ਸਾਨੂੰ ਤੇ ਫੇਰ ਭੁੱਖ ਲੱਗੀ ਹੈ ਜੀ।
ਉਹ ਸਾਡਾ ਨਾ ਛੋਟਾ ਸਾਰਾ ਦਿਨ ਹੀ ਮੰਗਦਾ ਰਹਿੰਦਾ ਥੋੜੇ ਦੇਰ ਬਾਅਦ ਉਹ ਮੈਂ ਕਿਹਾ ਇੱਕ ਵਾਰ ਟਿੱਕ ਕੇ ਬਹਿ ਕੇ ਖਾਓ ਮੈਂ ਆ ਕੇ ਮੈਂ ਕਿਹਾ ਚੂਰੀ ਕੁੱਟ ਦੋ ਬਚੇ
ਹਾਂ ਅੱਜ ਕੱਲ੍ਹ ਦੇ ਬੱਚੇ ਚੂਰੀ ਦੇ ਨਾਮ ਤੋਂ ਦੌੜਦੇ ਨੇ ਚੂਰੀ ਕਿੱਥੇ ਖਾਂਦੇ ਨੇ ਅੱਜ ਕੱਲ ਦੇ ਬੱਚੇ।
ਕੁੱਟ ਕੇ ਦਿੰਦੇ ਸਾ ਸਾਰਾ ਦਿਨ ਬੱਚਾ ਸ਼ਾਂਤ ਟਕਿਆ ਰਹਿੰਦਾ ਸੀ। ਦੇਖੋ ਨਾ ਜੀ ਉਹਦੇ ਨਾਲ ਕਿਂ ਹੁੰਦਾ ਬੱਚੇ ਉਤੇ ਬੱਚਿਆਂ ਨੂੰ ਨੀਂਦਰ ਪੂਰੀ ਆਉਦੀ ਹੈ ਉਹ ਬੱਚਿਆਂ ਦਾ ਦਿਮਾਗ ਅੱਛਾ ਚੱਲਦਾ ਹੈ ਬੱਚੇ ਚੰਗੇ ਪੜ੍ਹਦੇ ਨੇ। ਔਰ ਇਹ ਚੀਜ਼ਾਂ ਖਾ ਕੇ ਤਾਂ। ਉਹ ਜਿਹੜਾ ਖਾਂਦੇ ਨੇ ਉਹ ਅਜੇ ਬਣ ਗਏ ਨੇ ਆਪ ਉਹੇ ਜਿਹੇ ਦਿਮਾਗ ਬਣ ਗਏ ਨੇ।
ਹਾਂ ਅੱਜ ਕੱਲ੍ਹ ਬੱਚੇ ਸੁਣਦੇ ਕਿੱਥੇ। ਬੱਚਿਆਂ ਨੇ ਚੂਰੀ ਦੇ ਨਾਮ ਤੋਂ ਦੌੜਦੇ ਨੇ ਚੂਰੀਆਂ ਕਿੱਥੇ ਖਾਂਦੇ ਨੇ ਬੱਚੇ ਅੱਜ ਕੱਲ।
ਹਲੇ ਛੋਟਾ ਘੱਟੋ ਘੱਟ ਦੋੜਦਾ ਆ ਔਰ ਤੂੰ ਤਾਂ ਘਰ ਦੇ ਖਾਏ ਗਾ ਕਿ ਉਹ ਉਹ ਮੋਮੋਸ ਅੱਜ ਕੱਲ ਚੱਲ ਪਏ ਨੇ ਮੰਮਾ ਮੈਨੇ ਮੋਮੋਸ
ਆ ਸਾਰਾ ਫਾਸਟ ਪੋਡੀ ਹੈ ਨਾ ਫਾਸਟ। ਚਪੋਟੀ ਤੇ ਹੈਗਾ ਜਿਹੜੀ ਆਪਾਂ ਬਾਹਰ ਦੀਆਂ ਚੀਜ਼ਾਂ ਚੱਲਦੀਆਂ ਹੋਈਆਂ ਨੇ। ਅੱਜ ਕੱਲ ਭੇੜ ਚਾਲ ਹੋ ਗਈ ਏ ਇੱਕ ਬੱਚੇ ਨੂੰ ਲੋਕੀ ਦੇਖਦੇ ਨੇ ਇੰਝਣ ਤੱਕ ਧੱਕੇ ਖਾਂਦੇ ਨੇ ਇੰਨੀਆਂ ਰੇਹੜੀਆਂ ਲੱਗ ਗਈਆਂ ਨੇ ਜਗ੍ਹਾ ਜਗ੍ਹਾ ਪੈਰ ਰੱਖਣ ਜਗ੍ਹਾ ਕੋਈ ਨੀ। ਜਗ੍ਹਾ ਜਗ੍ਹਾ ਰੜੀਆਂ ਲਾ ਕੇ ਬੈਠੇ ਨੇ। ਗੰਦ ਵੇਚਦੇ ਪਏ ਨੇ ਬਿਮਾਰੀਆਂ ਵੇਚਦੇ ਪਏ ਬੱਚਿਆਂ ਨੂੰ ਉਹ ਬੱਚੇ ਸ਼ੌਕ ਨਾਲ ਖਾਂਦੇ ਪਏ ਨੇ।
ਭਾਈ ਇੱਥੇ ਗੌਰਮੈਂਟ ਨੂੰ ਵੀ ਕੁਛ ਇਸ ਦੇ ਬਾਰੇ ਸੋਚਣਾ ਚਾਹੀਦਾ ਨਾ ਇੱਥੇ ਚਲੋ ਠੰਗ ਆਉਣਗੇ। ਨਾ ਤੇ ਅੱਜ ਕੱਲ ਤਾਂ ਜਗਾ ਜਗਾ ਠੇਲੇ ਲੱਗੇ ਲੱਗੇ ਹੋਏ ਨੇ ਬਾਹਰ ਆਪ ਬਾਜ਼ਾਰ ਜਾਓ ਨਾ ਜਾਓ ਤੱਕ ਕਿਤਨ ਠੇਲੇ ਲੱਗੇ
ਹਾਂ।
ਉਹ ਬੱਚੇ ਦਸ ਰੁਪਏ ਲੈਂਦੇ ਨੇ ਵੀਹ ਰੁਪਏ ਲੈਂਦੇ ਨੇ ਫਟਫਟ ਤਾਈ ਨੂੰ ਚੱਲਣ ਦਿੰਦੇ ਖਾ ਕੇ ਆ ਚੱਲਦੇ ਜੀ ਅਸੀਂ ਹੁਣ ਕਈ ਵਾਰੀ ਘਰ ਆ ਗਏ ਬੱਚੇ ਮੈਂ ਕਹਿੰਦੀ ਚਲੋ ਮਹੀਨੇ ਚ ਹੀ ਇਕ ਆਦ ਦਿਨ ਬਣਾ ਦੋ। ਬੱਚਿਆਂ ਨੂੰ ਕੋਈ ਨੀ ਬੱਚੇ
ਕਹਿੰਦੇ ਆ ਫਾਸਟ ਫੂਡ ਜੰਕ ਫੂਡ ਤੁਸੀਂ ਖਾਂਦੇ ਹੋ ਫਾਸਟ ਫੂਡ ਦੀ ਜਗ੍ਹਾ ਕੋਲਡ ਡਰਿੰਕਾਂ ਜਿਹੜੀ ਪੀਂਦੇ ਹੋ ਉਹਹੀ ਨਿੰਬੂ ਪਾਣੀ ਬਣਾ ਦਿੰਦੀ ਹ ਪੀਓ ਦੱਬ ਦਬ ਪੀਓ ਨਮਕ ਪਾਓ ਕਾਲੀ ਮਿਰਚ ਪਾਓ ਤੇ ਸਵਾਦ ਲਾ ਕੇ ਪੀਓ ਜਿਦਾ ਫਾਇਦਾ ਵੀ ਹੋਵੇ ਤੁਹਾਨੂੰ।
ਅਸੀ ਤੇ ਬੱਚਿਆਂ ਨੂੰ ਲੱਸੀ ਪਲਾਦੇ ਪਾਏ ਦਿਨੋਂ ਦਿਨ। ਜੀ ਜਿੱਦਾਂ ਬੱਚਿਆਂ ਨੂੰ ਕਦੇ ਕੈਂਪਾਂ ਪਿਲਾਦੇ ਹੀ ਨੀ
ਹਾਂ ਲੱਸੀ ਪੀਣ ਅਹ ਨਾਰੀਅਲ ਪਾਣੀ ਹੈਗਾ ਪੀਣ ਚੀਜ਼ਾਂ ਟਾਈਮ ਗਰਮੀ ਚ ਲੋ ਜ਼ਰੂਰੀ ਹੈ।
ਕਈ ਬੱਚੇ ਦੇ ਅਹ ਇਹਨੂੰ ਬੱਚਿਆਂ ਨੂੰ ਥਾਣੇ ਪ ਵੀ ਹੋ ਗਿਆ ਤੇ ਇਹਨਾਂ ਨੂੰ ਸ਼ੂਗਰ ਵੀ ਬੱਚੇ ਨੂੰ ਕਦੀ ਸੁਣਿਆ ਸੀ ਕੀ ਚੌਦਾਂ ਸਾਲ ਦਾ ਬਾਰਾਂ ਸਾਲ ਦਾ ਬਾਰਾਂ ਸਾਲ ਦਾ ਛੇ ਸਾਲ ਦਾ ਬੱਚਾ ਨੂੰ ਸ਼ੁਗਰ ਹੈਗੀ ਹੈ।
ਹਾਂ ਚਲੋ ਹੋਰ ਭੈਣ ਜੀ ਸਭ ਠੀਕ ਠਾਕ ਚਲੋ ਫਿਰ ਗੱਲ ਕਰਾਂਗੇ ਫਿਰ ਗੱਲ ਕਰਾਂਗੇ ਹੁਣ ਮੈਂ ਜਾਣਾ ਕਿੱਥੇ ਮੈਨੂੰ ਸਰਦਾਰ ਜੀ ਆਵਾਜ਼ਾ ਮਾਰਦੇ ਠੀਕ ਹੈ ਭੈਣ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਜੀ